ਹੈਲੋ, ਸਤਿ ਸ੍ਰੀ ਅਕਾਲ ਜੀ।
ਵਧੀਆ ਤੁਸੀਂ ਦੱਸੋ?
ਵਧੀਆ।
ਹੋਰ ਕੀ ਕਰ ਰਹੇ ਹੋ?
ਕੁੱਝ ਨਹੀਂ ਬੈਠੇ ਸੀ ਹੋਰ ਤੁਸੀਂ ਰੋਟੀ ਖਾ ਲਈ?
ਹੋਰ ਕਦੋਂ ਦੀ ਖਾ ਲਈ ਸੀ ਅੱਜ ਅਸੀਂ ਚਾਵਲ ਬਣਾਏ ਸੀ।
ਅੱਛਾ ਜੀ।
ਸਾਡੇ ਘਰ ਗੈਸਟ ਆਏ ਸੀ ਅੱਜ।
ਅੱਛਾ। ਅੱਛਾ ਬਸ ਵਧੀਆ ਸਾਡੀ ਵੀ। ਭੂਆ ਦੀ ਕੁੜੀਆਂ ਆਈਆਂ ਹੋਈਆਂ ਨੇ ਅਹ ਕੱਲ ਆਈ ਸੀ। ਦੋਨੋ ਹਾਂਜੀ ਹਾਂਜੀ ਹਾਂਜੀ।
ਹੋਰ ਸਮੋਸਾ ਖਾ ਲੋ।
ਬਸ ਬਸ ਤੁਸੀਂ ਖਾਓ। ਹੋਰ ਤੁਸੀਂ ਕੀ ਕੀ ਬਣਾ ਲੈਂਦੇ ਓ। ਆਵਾਂਗੇ, ਤੁਸੀਂ ਕੀ ਕੀ ਬਣਾ ਲੈਂਦੇ ਓ?
ਮੈਗੀ, ਚਾਵਲ। ਹੋਰ ਪਿਛਲੇ ਬੁਧਵਾਰ ਤੁਸੀਂ ਗੁਰਦੁਆਰੇ ਨੀ ਆਏ।
ਕੋਈ ਨੀ ਆਵਾਂਗੇ, ਅਹ ਕਿਥੇ ਚਲੇ ਗਏ ਸੀ ਅਸੀਂ।
ਅੱਛਾ। ਹੋਰ ਸਂਡੇ ਨੂੰ ਜਾਵਾਂਗੇ ਘੁੰਮਣ।
ਅੱਛਾ ਕਿਦੇੇ?
ਤੁਹਾਡੇ ਨਾਲ
ਆ ਜਾਣਾ। ਅਸੀਂ ਵੀ ਜਾਵਾਂਗੇ ਬੜੇ ਗੁਰਦੁਆਰੇ ਚ ਪਹਿਰਾ ਹੁੰਦਾ ਹੈ ਨਾ ਉੱਥੇ।
ਹਾਂਜੀ ਹਾਂਜੀ।
ਦੀਪ ਸਿੰਘ ਜੀ ਦਾ ਗੁਰਦੁਆਰਾ ਹੈਗਾ, ਉੱਥੇ ਉੱਥੇ ਬਾਰਾਂ ਵਜੇ। ਤੋਂ ਚਾਰ ਵਜੇ ਤੱਕ ਪਾਠ ਹੁੰਦਾ ਏ। ਹਾਂਜੀ ਪਾਚ ਜਪਜੀ ਸਾਹਿਬ, ਦੋ ਚੌਪਈ ਸਾਹਿਬ ਇੱਕ ਸੁਖਮਨੀ ਸਾਹਿਬ। ਸਾਹਿਬ ਤੇ ਆਨੰਦ ਸਾਹਿਬ। ਪਾਠ ਹੁੰਦਾ ਏ, ਉੱਥੇ ਇਨੀ ਸੰਗਤ ਅਉਦੀ ਏ ਨਾ। ਹੋਰ ਹਾਂਜੀ।
ਦੱਸੋ, ਘਰ ਸਭ ਠੀਕ ਨੇ।
ਹਾਂਜੀ, ਹਾਂਜੀ ਸਭ ਵਧੀਆ, ਤੁਸੀਂ ਸੁਣਾਓ?
ਵਧੀਆ
ਅੱਛਾ, ਅੱਸੀ ਗਏ ਸੀ। ਅੰਬਰਸਰ ਪਿੱਛੇ।
ਅੱਛਾ।
ਹਾਂਜੀ ਉੱਥੇ ਤੇ ਐਨੀ ਭੀੜ। ਇੰਨੀ ਭੀੜ ਅਰੇ ਭੀੜ ਹੀ ਐਨੀ ਸੀ ਓਥੇ।
ਹ
ਹਾਂਜੀ।
ਅੱਛਾ ਮੈਂ ਕਿਹਾ ਹੋਰ ਕੀ ਬਣਿਆ ਸੀ ਗੁਰਦੁਆਰੇ?
ਹਾਂਜੀ।
ਕੀ ਬਣਿਆ ਸੀ ਗੁਰੁਦਵਾਰੇ?
ਗੁਰਦੁਆਰੇ ਸੈਂਡਵਿਚ ਮਿਲੇ ਸੀ।
ਅੱਛਾ, ਹੋਰ ਕਿੰਨੇ ਵਜੇ ਦੀ ਟ੍ਰੇਨ ਏ? ਮੈਂ ਵੀ ਵੇਖਾਂਗੀ, ਜਾਵਾਂਗੀ ।
ਅ ਚਾਰ ਚਾਰ ਚਾਲੀ, ਅ ਚਾਰ ਚਾਰ ਚਾਲੀ ਆਲੀ ਟ੍ਰੇਨ ਤੇ ਗਏ ਸੀ ਅਸੀਂ, ਅਸੀਂ ਪਹੁੰਚ ਗਏ। ਅਸੀ ਸਾਢੇ ਦਸ ਪਰ ਉੱਥੇ ਆਊਟਰ ਤੇ ਰੁਕ ਗਈ ਸੀ ਟ੍ਰੇਨ ਤੇ ਗਿਆਰਾਂ ਵੱਜ ਗਏ ਸੀ।
ਅੱਛਾ
ਹਾਂਜੀ ਇਨੇ ਵਧੀਆ ਦਰਸ਼ਨ ਹੋਏ ਨਾ ਮਤਲਬ ਉੱਥੇ ਤੇ ਰਹਿਣ ਆਸਤੇ ਸਰਾਂ ਵੀ ਹੈਗੀ, ਹੋਟਲ ਵੀ ਹੈਗੇ ਨੇ। ਇਹ ਸਭ ਹੈਗਾ ਏ। ਜਿਹੜਾ ਪੈਸੇ ਨਹੀਂ ਖਰਚ ਕਰ ਸਕਦਾ, ਜਿਹੜੇ ਜਿਹਦੇ ਕੋਲ ਨਹੀਂ ਹੈਗੇ ਉਹ ਵੀ ਮਤਲਬ ਸਰਾਹ ਹੈਗੀ ਆ ਫਰਿ ਦੀ। ਉੱਥੇ ਬਾਬਾ ਜੀ ਦੀ ਉੱਥੇ ਵੀ ਰਹਿ ਸਕਦੇ ਬੰਦਾ ਆਰਾਮ ਨਾਲ ਜਿਹਦੇ ਕੋਲ ਖਾਣ ਆਸਤੇ ਪੈਸੇ ਨੀ ਹੈਗੇ ਨਾ ਉਹ ਵੀ ਆਰਾਮ ਨਾਲ ਲੰਗਰ ਛੱਗ ਸਕਦਾ ਹੈ ਦਿਨ ਰਾਤ ਚੌਵੀ ਘੰਟੇ ਚੱਲਦਾ ਹੈ ਉੱਥੇ।
ਵਧੀਆ ਗੱਲ ਐ, ਫਿਰ ਤੇ ਮੈਂ ਵੀ ਜਾਵਾਂਗੀ ਕਿਸੇ ਦਿਨ।
ਹਾਂਜੀ, ਜਾਣਾ ਬਹੁਤ ਵਧੀਆ, ਦਰਸ਼ਨ ਵੀ ਬਹੁਤ ਵਧੀਆ ਹੋਂਦੇ ਨੇ ਓ ਥੇ ਬਾਬਾ ਜੀ ਦੇ।
ਹਾਂਜੀ।
ਹਾਂਜੀ
ਹੋਰ ਮੈਂ ਵੇਖਿਆ ਸੀ ਤੁਹਾਨੂੰ ਸੂਟ ਵਧੀਆ ਲੱਗ ਰਿਹਾ ਸੀ ਤੁਹਾਡਾ
ਅੱਛਾ ਮੈਂ ਆਪਣੀ ਮੇਰੀ ਚਾਚੀ ਕੰਮ ਕਰਦੇ ਨੇ ਮੈਂ ਉਥੋਂ ਲਿ ਅਸੇ
ਅੱਛਾ
ਤੁਸੀਂ ਜਾਣਾ ਹੈ ਫਿਰ ਸੰਡੇ
ਜ ਹਾਂਜੀ ਜਾਵਾਂਗੇ
ਅੱਛਾ ਆ ਜਾਣਾ ਤੁਸੀਂ ਵੀ ਬਹੁਤ ਵਧੀਆ ਆਨੰਦ ਆਉਂਦਾ ਫੇਰ ਪੂਰਾ ਪਾਠ ਕਰਕੇ ਬਹੁਤ ਸੰਗਤ ਆਉਂਦੀ ਹੈ ਬਹੁਤ ਮਹਾਨ ਹੈਗੀ ਬਾਬਾ ਦੀਪ ਸਿੰਘ ਜੀ ਦੀ ਸਾਰੇ ਜੋ ਮੰਗ ਦੇ ਹ ਉਹ ਪੂਰਾ ਹੁੰਦਾ
ਚਾਵਾਂਗੇ
ਹਾਂਜੀ ਹੋਰ
ਹੋਰ ਬਸ
ਉਹ ਤੁਸੀਂ ਗਏ ਨੀ ਘੁੰਮਣ
ਕਿਰਤ ਕਿਰਤ ਮੈੇ ਕਈ ਮਜ਼
ਅੱਛਾ
ਹੁਣ ਜਾਵਾਂਗੇ
ਅੱਛਾ ਵਧੀ ਆਏ ਜਾਇਆ ਕਰੋ ਘੁੰਮਣ ਨਾਲ ਪਰ ਇਹ ਇੱਕ ਗੱਲ ਗਰਮੀ ਵੀ ਇੰਨੀ ਹੈਗੀ ਹੈ ਨਾ ਨਿਕਲਣੇ ਦਾ ਮਨ ਹੀ ਨੀ ਕਰਦਾ ਹੁਣ
ਹਾਂਜੀ ਸਹੀ ਗੱਲ ਹੈ
ਬੰਦਾ ਵੀ ਦਾ ਵਾਰ ਸੋਚਦਾ ਹੈ ਕਿ ਜਾਈਏ ਨਾ ਜਾਈਏ ਜਾਈਏ ਨਾ ਜਾਈਏ
ਹੋਰ ਅੰਮ੍ਰਿਤਸਰ ਚ ਅਸੀਂ ਗਏ ਸੀ ਕਿਹੜੇ ਕਿਹੜੇ ਗੁਰਦੁਆਰੇ ਵੇਖੇ ਉਓਦੇ
ਓਦੇ ਤੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਗਏ ਸੀ ਕਿਉਂਕਿ ਉੱਥੇ ਅਸੀਂ ਚਓਪਹਿਰਾ ਕਰਨਾ ਸੀ
ਅੱਛਾ
ਹਾਂਜੀ ਪਹਿਲੇ ਇੱਥੇ ਮੱਥਾ ਟੇਕ ਕੇ ਅੰਦਰ ਦਰਬਾਰ ਸਾਹਿਬ ਫੇਰ ਅਸੀਂ ਥੋੜਾ ਜਿਹਾ ਰੈਸਟ ਕਿ ਕੀਤਾ ਫਿਰ ਅਸੀਂ ਗਏ ਸੀ ਬਾਬਾ ਦੀਪ ਸਿੰਘ ਜੀ ਦਾ ਚੁਪਹਿਰਾ ਕੱਟਣ ਗਏ ਸੀ
ਅੱਛਾ
ਇੰਨੀ ਭੀੜ ਆਉਂਦੀ ਹੈ ਸੰਗਤ ਇੰਨੀ ਸੰਗਤ ਜੋ ਮੰਗਦੇ ਆ ਉਹ ਪੂਰਾ ਹੁੰਦਾ ਹੈ
ਅੱਛਾ
ਹਾਂਜੀ
ਜਾਣਾ ਕਿਸੇ ਦਿਨ ਇੰਨਾ ਆਨੰਦ ਆਉਂਦਾ ਹੈ ਨਾ ਉੱਥੇ ਜਾ ਕੇ ਵਾਪਸ ਆਉਣ ਦਾ ਮਨ ਨਹੀਂ ਕਰਦਾ।
ਅੱਛਾ
ਹਾਂਜੀ
ਹੋਰ ਕੀ ਕਰ ਰਹੇ ਹੋ ਫਿਰ ਅੱਜ ਕੱਲ ਕੀ ਕਰ ਰਹੇ ਹੋ ਮੈਂ ਕਿਹਾ ਅੱਜ ਕੱਲ ਘਰ
ਬਸ ਬੈਠੇ ਹ ਕੋਲਜ 'ਚ ਐਡਮਿਸ਼ਨ ਲਿੱਤਾ ਹੈ ਮੈਂ
ਅੱਛਾ
ਹਾਂਜੀ ਐਮ ਏਲ ਐਨ ਵਿੱਚ ਐਡਮਿਸ਼ਨ ਲਿੱਤਾ ਹੈ ਮਤਲਬ ਪਹਿਲੇ ਮ ਟਵ ਲਿੱਤਾ ਸੀ। ਫਿਰ ਉੱਥੇ ਨਾ ਬਹੁਤ ਜ਼ਿਆਦਾ ਸਟ੍ਰਿਕਨੈਸ ਹੈਗੀ ਬਹੁਤ ਜ਼ਿਆਦਾ ਤੇ ਫ ਫਿਰ ਮੈਂ ਉੱਥੇ ਪੈਸੇ ਵੀ ਦੇ ਦਿੱਤੇ ਸੀ ਹੁਣ ਐਡਮਿਸ਼ਨ ਦੇ ਥੋੜੇ ਜ ਤੇ ਫਿਰ ਮੈਂ ਥੋੜੇ ਦਿਨ ਪਹਿਲੇ ਜਾ ਕੇ ਕੈਂਸਲ ਕਰਾ ਕੇ ਐਡਮਿਸ਼ਨ ਫਿਰ ਮੈਂ ਅਬਲਨ ਵਿੱਚ ਲਿੱਤਾ ਹੈ ਐਡਮਿਸ਼ਨ ਉੱਥੇ ਵੀ ਰਜਿਸਟ੍ਰੇਸ਼ਨ ਕਰਵਾਏ ਹਲੇ ਸੌ ਰੁਪਏ ਦੇ ਕੇ ਤੇ ਜੁਲਾਈ ਵਿੱਚ ਕਲਾਸ ਹੈਗੀਆਂ ਨੇ ਸ਼ਾਇਦ ਹਾਂਜੀ
ਬਸ ਮੈਂ ਸਕੂਲ ਜਾਂਦੀ ਹਾਂ ਪਲੱਸ ਵਨ ਹੋਣੀ 'ਚ ਹਾਂ।
ਅੱਛਾ ਰਿਜ਼ਲਟ ਆ ਗਏ।
ਹਾਂਜੀ ਰਿਜ਼ਲਟ ਆ ਗਿਆ।
ਸਹੀ ਗੱਲ ਹੈ ਵਧੀਆ ਐ।
ਹਾਂਜੀ
ਅੱਛਾ ਹੋਰ ਕੀ ਸਟ੍ਰਰੀਮ ਲੀਤੀ ਹੈ ਆਰਟਸ ਜਾਂ ਕਮਰਸ
ਕੋਮਰਸ
ਵਧੀਆ ਹੈ ਕੋਮਰਸ ਹੋਰ ਕੀ ਸੋਚ ਕੇ ਕੋਮਰਸ ਲਿੱਤੀ ਹੈ ਤੁਸੀਂ ਹਾਂਜੀ ਬੈਂਕਿੰਗ ਲਾਈਨ ਵਿੱਚ ਜਾਣਾ ਹੈ ਤੁਸੀਂ
ਹਾਂਜੀ ਬੈਂਕਿੰਗ ਲਾਈਨ ਜਾਣਗੇ।
ਫਿਰ ਤੇ ਵਧੀਆ ਹੈ ਕੋਮਰਸ ਮੈਂ ਵੀ ਕੋਮਰਸ ਲਿੱਤੀ ਸੀ ਹੁਣ ਮੈਂ ਕਰਾਂਗੀ। ਮੈਂ ਯ ਬੀ ਸੀ ਏ ਕਰਾਂਗੀ ਜਾਂ ਬੀ ਕੋੌਮ ਕਰਾਂਗੀ। ਹਾਂਜੀ ਐਮ ਐਲ ਐਨ ਵਿੱਚ ਪੂਚ ਕੇ ਆਏ ਸੀ ਅਸੀਂ ਬੀ ਸੀਏ ਦੀ ਪਚਪਨ ਹਜ਼ਾਰ ਹੈਗੀ ਏ ਬੀਬੀਏ ਦੀ ਵੀ ਪਚਪਨ ਹਜ਼ਾਰ ਹੈਗੀ ਬੀਕੋ ਖੂਨ ਦੀ ਘਾਟ ਹੈਗੀ ਹੈ ਪੈਂਤੀ ਹਜ਼ਾਰ ਕਹਿ ਰਹੇ ਸੀ।
ਹੁਣ ਮੈਂ ਸੋਚ ਰਹੀ ਸੀ ਕੰਪਿਊਟਰ ਕੋਰਸ ਦਾ ਸਮਝ ਨਹੀ ਆ ਰਿਹਾ ਉਹ ਵੀ ਬਈ ਕਿੱਦਾਂ ਕਰਾਂ ਨਹੀਂ ਜਾਂਦੀ ਤੇ ਨੀ ਸਮਝ ਨੀ ਆ ਰਿਹਾ ਕਿੱਦਾਂ ਜਾਵਾਂ ਧਰ ਸਾਡੇ ਦੋ ਹੈਗੀ ਸ਼ੋਕ
ਅੱਛਾ ਸ਼ਰਮਾ ਪਿ੍ੰਟ ਤੇ ਹੈਗਾ ਇਹ ਦੋ ਹੈਗੇ ਨੇ ਰਾਜੀਵ ਗਾਂਧੀ ਹੈਗਾ ਹੈ ਤੇ ਇੱਕ ਸਰਦਾਰ ਹੈਗਾ ਮੈਂ ਜਾਣਦੀ ਸੀ ਨਾ। ਮੈਂ -ਮੈਂ ਇੱਕ ਮਹੀਨਾ ਵੀ ਨਹੀ ਗਈ ਮੈਂ ਗਈ ਸੀ ਅੰਦਰ ਮਾਰਕੀਟ ਵਿੱਚ ਹੈਗਾਏ ਰਾਜੀਵ ਗਾਂਧੀ ਉੱਥੇ ਗਏ ਸੀ।
ਅੱਛਾ
ਮੈਂ ਇੱਕ ਮਹੀਨਾ ਵੀ ਨਹੀਂ ਗਈ ਫਿਰ ਮੈਂ ਗਈ ਨੀ ਮੇਰੀ ਸਹੇਲੀ ਨੇ ਬੰਦ ਕਰ ਦਿੱਤਾ ਸੀ।
ਅੱਛਾ ਤੁਸੀਂ ਕਿਉਂ ਨੀ ਗਏ।
ਬਸ ਗਈ ਨੀ ਉਹਨੇ ਬੰਦ ਕਰ ਦਿੱਤਾ ਸੀ ਫਿਰ ਮੈਂ ਉਹਦੇ ਨਾਲ ਹੀ ਜਾਂਦੀ ਸੀ ਫ ਮੈਂ ਕੱਲੀ ਤੇ ਮੈਂ ਜਾਂਦੀ ਨੀ।
ਅੱਛਾ ਮੈਂ ਵੀ ਹ ਸੋਚ ਰਹੀ ਹ ਇੱਕ ਜਾਵਾਂ।
ਕਰਲਓ ਬਹੁਤ ਬੈਨੀਫਿਟ ਹੈਗਾ ਏ ਅੱਗੇ ਜਾ ਕੇ ਕਿਉਂਕਿ ਬੈਂਕਿੰਗ ਬੈਂਕ। ਦਿਨ ਵਿੱਚ ਜਾਣਾ ਨਾ ਤੁਸੀਂ। ਤੇ ਕੰਪਿਊਟਰ ਨਾਲ ਹੀ ਸਾਰੇ ਕੰਮ ਹੋਣਗੇ। ਹੋਰ ਹੋਰ ਅੱਜ ਜਾਓਗੇ ਗੁਰਦੁਆਰੇ ਬਸ ਅੱਜ ਆਓਗੇ ਗੁਰਦੁਆਰੇ?
ਨਹੀਂ ਅੱਜ ਨੀ। ਗੈਸਟ ਕੱਲ ਤਾ। ਮਾਸੀ ਜੀ ਆਏ ਸੀ। ਬੱਚੇ ਵੀ ਆਏ ਦੇ ਨੇ ਉਹਨਾਂ ਦੇ ਤਾਂ।
ਜਾਂਦਾ ਬੰਦੇ ਕੋਲ ਹੋਰ?
ਹੋਰ ਤੁਸੀਂ ਆਓ ਕਦੇ?
ਆਵਾਂਗੇ ਅਸੀਂ ਵੀ ਕਿਸੇ ਦਿਨ ਤੁਸੀਂ ਆਣਾ।
ਹਾਂਜੀ ਮੈਂ ਵੀ ਆਵਾਂਗੀ।
ਅੱਛਾ।
ਹਮ ਸੰਡੇ ਨੂੰ ਜਾਵਾਂਗੇ ਫਿਰ।
ਹਾਂਜੀ ਮੈਂ ਥੋੜੇ ਦਿਨ ਪਹਿਲੇ ਇਡਲੀ ਬਣਾਈ ਸੀ।
ਕਿਵੇਂ ਬਣਾਈ ਸੀ।
ਮੈਂ ਬਣਾਈ ਸੀ ਪਹਿਲੇ ਸੂਜੀ ਲਿੱਤੀ ਉਹਦੇ ਵਿੱਚ ਦਹੀਂ ਪਾ ਕੇ। ਥੋੜਾ ਜਿਹਾ ਨਮਕ ਮਿਰਚ ਪਾ ਕੇ।
ਅੱਛਾ
ਥੋੜੀ ਜਿਹੀ ਦਹੀਂ ਹੀ ਪਾ ਦੋ।
ਅੱਛਾ
ਤੇ ਇਹਨੂੰ ਪਾ ਦੋ ਬਸ ਪੰਜ ਦਸ ਮਿੰਟ ਵਸਤੇ ਰੱਖ ਦਿਉ। ਤੇ ਸਟੈਂਡ ਲੈਲੋ। ਸਟੈਂਡ ਲਾ ਕੇ ਉਹਦੇ ਵਿੱਚ ਨਾ ਥੋੜਾ ਜ ਓਇਲ ਲਗਾ ਲੋ ਓਇਲ ਲਗਾ ਕੇ। ਨੂੰ ਖੁੱਲਾ ਜਿਹਾ ਭਾਂਡਾ ਲੈਲੋ ਉਹਦੇ ਵਿੱਚ ਥੋੜਾ ਪਾਣੀ ਪਾ ਕੇ ਸਟੈਂਡ ਰੱਖ ਦੋ ਇੰਨੀ ਸੋਫਟ ਬਣਦੀ ਆ ਨਾ ਇਡਲੀ।
ਅੱਛਾ ਜੀ, ਮੈਂ ਵੀ ਟਰਾਈ ਕਰਾਂਗੀ।
ਹਾਂਜੀ ਕਰਨਾ ਤੁਸੀਂ ਵੀ। ਘਰ ਬਹਿ ਕੇ ਕੀ ਕਰੀਏ ਹੁਣ ਜਾਂਦੇ ਤੇ ਹੈ ਨੀ ਅਸੀਂ ਵੀ ਕਿੱਥੇ ਅਸੀਂ। ਅਸੀਂ ਵੀ ਆਹੀ ਕਰਨੇ ਹਾਂ ਕੁੱਝ ਨਾ ਕੁੱਝ ਬਣਾ ਲੈਂਨੇ ਹਾਂ।
ਅੱਛਾ।
ਕੁੱਝ ਨਾ ਕੁੱਝ ਬਣਾ ਲੈਂਨੇ ਹਾਂ ਤੇ। ਖਾ ਲੈਂਨੇ ਹਾਂ ਹੋਰ ਕੀ ਗਰਮੀ ਵੀ ਇਨੀ ਹੈਗੀ ਏ ਤੇ। ਬਾਹਰ ਹੀ ਨੀ ਨਿਕਲਿਆ ਜਾਂਦਾ। ਹਾਂਜੀ।
ਹਮ
ਚਲੋ ਠੀਕ ਹੈ, ਮੈਂ ਨਾ ਫੇਰ ਗੱਲ।
ਹਾਂਜੀ ਠੀਕ।
ਠੀਕ।
ਹਾਂ ਹਾਂ।